ਉਹ
ਹਾਂਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ
ਠੀਕ ਆ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਆਪਣਾ ਵੀ
ਹੋਰ ਕੁਛ ਵੀ ਨਹੀਂ ਫ੍ਰੀ ਕੀ ਕਰਨਾ ਸੀ ਬੈਠੇ ਸੀ ਆਪਾਂ
ਅੱਛਾ ਅੱਛਾ
ਹੋਰ ਕੀ ਕਰਦੇ ਬੱਚੇ ਚੇ
ਮੈਂ ਦੁਪੱਟੇ ਨੂੰ ਲੈਸ ਲਗਾਉਣ ਡੀ ਸੀ
ਅੱਛਾ ਅੱਛਾ ਠੀਕ ਅ ਗਏ ਨੀ ਫੇਰ
ਗਏ ਹੀ ਹਾਂ ਹੋ ਆਈ ਆ
ਅੱਛਾ ਦੇ ਆਏ ਹੋ ਕੱਪੜੇ
ਹਾਂਜੀ
ਕੁਛ ਖਰੀਦ ਕੇ ਵੀ ਲਿਆਂਦੈ
ਖਰੀਦ ਕੇ ਤੇ ਨਹੀਂ ਕੁੱਛ ਵੀ ਲਿਆਂਦਾ ਹੰ ਹੰ ਹੰ ਹੰ
ਇਹ ਦੇਖ
ਪੰਜ ਹਜ਼ਾਰ ਹੀ ਬੱਸ ਮਿਲਿਆ ਸੀ ਉਹਦੇ ਵਿੱਚ ਹੀ ਹੁਣ ਇਹ ਚੱਲਣਾ ਵਾ ਉਹਚੋਂ ਸੂਟ ਲੈ ਲਓ ਭਾਵੇਂ ਉਹ ਚੋਂ ਸਵਾਈ ਕਰਾਲੋ ਤੇ ਉਹਚੋ ਹੀ ਜੋ ਕਰਨਾ ਕਰਲੋ ਨਹੀਂ ਮਹੀਨੇ ਦਾ ਕਿਤ ਇੱਥੇ ਭੈਣ ਛੇ ਮਹੀਨਿਆਂ ਦਾ
ਹੰਹਾ ਫੇਰ ਤਾਂ ਬੜਾ
ਆਹੋ ਆਹੋ ਬਹੁਤ ਸਸਤਾ ਕਿ ਤਾਂ ਵੀ ਨੀ ਅਸੀਂ ਚੰਗੀਆਂ ਤੇ
ਹਾਂ ਹ ਸਾਨੂੰ ਤੇ ਇਹ ਵੀ ਨੀ ਮਿਲਿਆ ਹੈਗਾ ਫਿਰ ਤੂੰ ਫ ਵੀ ਚੰਗੇ ਮ ਮਿਲ ਗਈ ਹੋ ਹੰ ਹੰ ਹੰ ਅਸੀਂ ਛੇ ਮਹੀਨੇ ਇੱਥੇ ਆਏ ਆ ਅਸੀਂ ਛੇ ਵੀ ਨਹੀਂ ਅਸੀਂ ਛੇ ਵੀ ਨਹੀਂ ਮਿੱਠੀਆਂ ਤੇ ਦੋ ਹਜ਼ਾਰ ਫਰ ਪੀ ਐ ਮਿਲਿਆ ਵਾ ਤੇ ਦੋ ਹਜ਼ਾਰ ਜਾ ਕੇ ਫੇਰ ਵਾਪਸ ਕਰ ਦੇਣਾ ਆਪ ਆਲੋ ਆਪਣਾ ਦੋ ਹਜ਼ਾਰ ਰੁਪਇਆ
ਆ ਤਾਂ ਹਮ
ਇਬ੍ਰ
ਅਸੀਂ ਦੋ ਤੇ ਉੱਥੋਂ ਲੈ ਆਏ ਗਰਮੀਆਂ ਦੇ ਬੱਚਿਆਂ ਦੇ ਵੀ ਜਿੱਦਣ ਉੱਥੇ ਗਏ ਅਜੇ ਚਾਰ ਦਿਨ ਰਹਿ ਕੇ ਆਏ ਤੇ ਜਿੱਥੇ ਰਹੀਦਾ ਸਾਰਾ ਦਿਨ ਉੱਥੇ
ਉੱਥੇ ਨੀ ਮਿਲਦਾ ਹੁੰਦਾ ਜਿੱਥੇ ਚਾਰ ਦਿਨ ਰਹਿ ਇਹ ਨਾ ਉੱਥੋਂ ਮਿਲ ਜਾਂਦੇ ਰ ਆ
ਆਹ
ਹਮ
ਇਹ ਤੇ ਪਾਂਦਰਾਂ ਹਜ਼ਾਰ ਰੁਪਇਆ ਮਹੀਨਾ ਵੀ ਨੀ ਦਿੰਦੇ ਤੇ ਮੌਸਮ ਲੱਗੀ ਧੁੱਪ
ਸਮਮੀ ਵੀ ਨਹੀਂ ਆਇਆ ਫਿਰ
ਨਾ ਮੀਹ ਨਹੀਂ ਆਇਆ
ਅੱਛਾ ਸਾਡੇ ਵੀ ਓਦੋਂ ਤਾਂ ਲੱਗੀ ਆ ਪਰ ਹਵਾ ਠੰਡੀ ਆਉਂਦੀ ਪਈ ਆ
ਨਹੀਂ ਨਹੀਂ ਮੀਹ ਨਹੀਂ ਆਇਆ ਬਸ ਸਮਵੇਂ ਦੋ ਕੂ ਛਿੱਟਾ ਹੀ ਆਈਆਂ ਬਸ ਮਾੜੀਆਂ ਜੀ ਹਾਂ
ਠੀਕ ਆ ਤੇ ਤੇ ਚੱਲ ਮੈਨੂੰ ਫੇਰ ਇਹ ਦੱਸਗੀ ਤੇਰੇ ਅਕੋਰਡਿੰਗ ਸ਼ਹਿਰ ਦੀ ਲਾਈਫ ਵਧੀਆ ਵਾ ਕਿ ਪਿੰਡ ਦੀ ਲਾਈਫ ਵਧੀਆ
ਮੇਰੇ ਅਕੋਡਿੰਗ ਤੇ, ਜਿੱਦਾਂ ਪਿੰਡ ਵਧੀਆ ਮੈਨੂੰ ਲੱਗਦਾ, ਫਿਫਟੀ ਫਿਫਟੀ ਆ ਮੈਨੂੰ ਲੱਗਦਾ ਠੀਕ ਆ ਪਿੰਡ ਵਾਲੀ ਵੀ ਵਧੀਆ ਸ਼ਹਿਰ ਵਾਲੀ ਵੀ ਵਧੀਆ।
ਹਾਂ ਮੇਰੇ ਅਕੋਡਿੰਗ ਨਾ ਪਿੰਡਾਂ ਵਾਲੀ
ਹਾ ਪਿੰਡਾਂ ਦੇ ਵਿੱਚ ਇਹ ਆ ਵੀ, ਜਿੱਦਾਂ ਘਰ ਆ ਲਾਗੇ ਲਾਗੇ ਆਂਢ ਗੁਆਂਢ ਆ ਕੋਈ ਇਕੱਲਾ ਵੀ ਹੋਵੇ ਕਿਸੇ ਨੂੰ ਕੋਈ ਇੰਨਾ ਹੁੰਦਾ ਦਾ ਨਹੀਂ ਹੈ, ਵੀ ਕੋਈ ਲਾਗੇ ਹੈਗਾ, ਹੁਣ ਜਿੱਦਾਂ ਕੁਛ ਵੀ ਆ ਕਿ ਹਾਂ ਭਾਈਚਾਰਕ ਸਾਂਝ ਹੈਗੀ ਆ, ਵੀ ਮਤਲਬ ਕੋਈ ਇੱਕ ਦੂਜੇ ਦੇ ਦੁੱਖ ਸੁੱਖ ' ਉਸੇ ਵੇਲੇ ਕੋਈ ਲਾਗੇ ਵਾਲਾ ਭੱਜਾ ਹੁੰਦਾ, ਅਤੇ ਜਿੱਦਾਂ ਹੁਣ ਜੇ ਅੱਗੇ ਵੱਲੋਂ ਸੋਚਿਆ ਜਾਵੇ ਵੀ ਜਿੱਦਾਂ ਬੱਚਿਆਂ ਦੇ ਅਕੋਡਿੰਗਲੀ ਜਾਂ ਉਹਦੇ ਅਕੋਡਿੰਗ ਥੋੜ੍ਹਾ ਸ਼ਹਿਰ ਵਧੀਆ ਵਾ, ਵੀ ਮਤਲਬ ਜਿਹੜੀ ਹਰ ਚੀਜ਼ ਉਸੇ ਵੇਲੇ ਅਵੇਲੇਬਲ ਹੋ ਜਾਂਦੀ ਉੱਦਾਂ ਇੱਥੋਂ ਸਪੈਸ਼ਲੀ ਜਾਣਾ ਪੈਂਦਾ।
ਹਾਂ ਹਾਂ ਔਹੀ ਨਾ ਸ਼ਹਿਰ ਦੇ ਵਿੱਚ ਇਹ ਕਿ ਬੱਚਿਆਂ ਲਈ ਸਾਡੀ ਐਜੂਕੇਸ਼ਨ ਜਨਮ ਵਾ ਔਥੇ ਖਾਣ ਪੀਣ ਨਾਲ ਰਹਿਣ ਸਹਿਣ ਵਾ ਤੇ ਹੈਨਾ ਅਹ ਸੇਹਤ ਦੀਆਂ ਸਾਰੀਆਂ ਫੈਸਿਲਿਟੀ ਇੱਥੇ ਮਿਲ ਜਾਂਦੀਆਂ ਵਾ, ਪਿੰਡਾਂ ਵਿੱਚ ਇਹ ਚੀਜ਼ਾਂ ਦੀ ਘਾਟ ਵਾ, ਜੇ ਪਿੰਡਾਂ ਵਿੱਚ ਇਹ ਚੀਜ਼ਾਂ ਆ ਜਾਣ ਤੇ ਪਿੰਡਾਂ ਵਿੱਚ ਵੀ ਸਹੀ ਸਭ ਕੁਛ ਚ ਹੋ ਜੇਗਾ
ਔਹੀ ਨਾ, ਸ਼ਹਿਰਾਂ ਵਿੱਚ ਇੰਨਾ ਕੁ ਫ਼ਰਕ ਆ, ਬਾਕੀ ਇਹ ਵੀ ਦੋਵੇਂ ਲਾਈਫ
ਪਿੰਡਾਂ ਦਾ ਜਿਹੜਾ ਵਾਤਾਵਰਨ ਐ ਨਾ ਥੋੜਾ ਹਾਂ
ਬਟ
ਪਿੰਡਾਂ ਦਾ ਵੱਧ ਹਾਂ
ਤੁਹਾਡੀ ਆਵਾਜ਼ ਨਾ ਥੋੜ੍ਹੀ ਰੁਕ ਰੁਕ ਕੇ ਆ ਰਹੀ
ਤਰਾਏ ਫੈਸ਼
ਹਾਂ ਇਹ ਹੈਗਾ ਨਾਲੇ ਖੁੱਲੀ ਜਗ੍ਹਾ ਇੱਥੇ ਹੈਨਾ ਪਿੰਡਾਂ ਦੇ ਵਿੱਚ ਵਿੇਹੜੇ ਹੁੰਦੇ ਆ, ਜਾਂ ਚੀਜ਼ਾਂ ਔਥੇ ਫਿਰ ਮਤਲਬ ਲਾਗੇ ਲਾਗੇ ਬਿਲਡਿੰਗਸ ਹੁੰਦੀਆਂ ਵਾ, ਥੋੜਾ ਉਹ ਹੁੰ ਹੋ ਜਾਂਦਾ ਸਭੋ ਸਫੋਕੇਸ਼ਨ ਜੀ ਹੋ ਜਾਂਦੀ ਹੈ ਇੱਥੇ ਇਹ ਵੀ ਖੁੱਲ੍ਹਲਾ ਮਾਹੌਲ ਹੁੰਦਾ
ਹਾਂ ਖਾਣ ਪੀਣ ਦੇ ਵਿੱਚ ਵੀ ਮਤਲਬ ਕਿ ਇਹ ਚੀਜ਼ ਵਧੀਆ ਨਾ, ਪਿੰਡਾਂ ਵਿੱਚ ਖਾਣ ਪੀਣ ਖੁੱਲ੍ਹਾ ਹੁੰਦਾ ਵਾ ਔਰਗੈਨਿਕ ਖੇਤੀ ਹੁੰਦੀ ਆ ਆਪਣੇ ਖਾਣ ਪੀਣ ਦੀ ਲੋਕ ਆਪਣਾ ਜਿਹੜਾ ਔਰਗੈਨਿਕ ਚੀਜ਼ ਜਿਹੜੀ ਉਹ ਉਗਾ ਲੈਂਦੀ ਆ ਤੇ ਸ਼ਹਿਰਾਂ ਦੇ ਵਿੱਚ ਫਿਰ ਤੁਹਾਨੂੰ ਪਤਾ ਉਹੀ ਸਪਰੇਆਂ ਵਾਲੀਆਂ ਸਬਜ਼ੀਆਂ ਸਾਰਾ ਕੁਛ ਔਹੀ ਚੀਜ਼
ਸਬਜੀ, ਸਭ ਤੋਂ ਮੇਨ ਗੱਲ ਤੇ ਦੁਧ ਈ ਆ, ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਸਭ ਤੋਂ ਚੀਜ਼ ਵਧੀਆ ਜਿਹੜੀ ਇਹ ਵੀ ਚਲੋ ਸਾਨੂੰ ਘਰਾਂ ਚੋਂ ਮਿਲ ਬੜਾ ਵਧੀਆ ਪਿਓਰ
ਚੀਜ਼ ਹੁੰਦੀ ਨੇ ਕਿਉਂਕਿ ਦੁੱਧ ਦਹੀਂ ਘਿਓ ਮੱਖਣ ਆ ਵਾ ਸਾਰਾ ਕੁਛ ਪਿੰਡਾਂ ਵਿੱਚ ਅਵੇਲੇਬਲ ਸ਼ੁੱਧ ਚੀਜ਼ਾਂ ਮਿਲਦੀਆਂ ਵਾ
ਹਾਂਜੀ
ਹਾਂ ਤੇ ਸ਼ਹਿਰਾਂ ਵਿੱਚ ਥੋੜ੍ਹੀ ਚੀਜ਼ ਜਿਹੜੀ ਆ ਤੇ ਸ਼ਹਿਰਾਂ ਵਿੱਚ ਮੇਰੀ ਗੱਲ ਸੁਣੋ ਇੱਕ ਨਾ ਖਰਚਾ ਵੀ ਜ਼ਿਆਦਾ ਹੁੰਦਾ ਵਾ ਪਿੰਡਾਂ ਦੇ ਅਕੋਡਿੰਗ
ਆਹ ਨਹੀਂ ਉੱਥੇ ਫੇਰ ਹਰ ਚੀਜ਼ ਮੁੱਲ ਦੀ ਹੁੰਦੀ ਨਾ
ਘਰ ਵੀ ਆਪਾਂ ਰੈਂਟ ਤੇ ਲੈਣੇ ਹਾਂ ਬਿਜਲੀ ਦਾ ਵੀ ਕਿਰਾਇਆ ਦਿੰਦੇ ਹਾਂ ਪਾਣੀ ਦਾ ਵੀ ਦਿੰਦੇ ਹਾਂ ਬਿੱਲ ਹਰ ਇੱਕ ਚੀਜ਼ ਦਾ ਬਿੱਲ ਵਾ ਸ਼ਹਿਰਾਂ ਵਿੱਚ ਇਹ ਚੀਜ਼ ਜਿਹੜੀ ਆ ਖਾਸ ਸਮੱਸਿਆ ਉੱਥੇ ਬਣ ਜਾਂਦੀ ਹੈ ਮੁੱਖ ਸਮੱਸਿਆ ਉੱਥੇ ਇਹੀ ਚੀਜ਼ ਆ
ਹਾਂ
ਤੇ ਸ਼ਹਿਰ ਪਿੰਡਾਂ ਦੇ ਵਿੱਚ ਇਹ ਆ ਕਿ ਇਹ ਚੀਜ਼ ਤੋਂ ਜਿਹੜਾ ਘੱਟ ਖਰਚ ਵਾ ਕੇ ਸਾਰਿਆਂ ਕੋਲ ਆਪਣੇ ਘਰ ਹੁੰਦੇ ਆ ਪੈਲੀ ਹੁੰਦੀ ਆ ਦੇ ਵਿੱਚ ਆਪਾਂ ਫਸਲ ਉਗਾ ਲੈਂਦੇ ਹਾਂ ਤੇ, ਆਪਣਾ ਸਰਵਾਈਵ ਜਿਹੜਾ ਵਧੀਆ ਤਰੀਕੇ ਨਾਲ ਕਰ ਲੈਂਨੇ ਹਾਂ, ਸ਼ਹਿਰ ਦੇ ਅਕੋਡਿੰਗ ਪਿੰਡਾਂ ਵਿੱਚ ਸਰਵਾਈਵ ਵਧੀਆ ਤਰੀਕੇ ਨਾਲ ਹੋ ਜਾਂਦਾ ਵਾ
ਉਹ ਉੱਥੇ ਤਾਂ ਸ਼ਹਿਰਾਂ ਦਾ ਇਹ ਹੈ ਵੀ, ਉੱਥੇ ਜਿੰਨੇ ਕਮਾਉਣਗੇ ਸਾਰੇ ਕਮਾਉਣਗੇ ਅਤੇ ਫੇਰ ਆ
ਹਾਂ। ਸਹੀ ਗੱਲ ਆ ਤੇ, ਸਾਰੇ ਕਮਾਉਣਗੇ ਫੇਰ ਆ, ਕਿਉਂਕਿ ਬੱਚਿਆਂ ਨੂੰ ਆਪਾਂ ਪੜ੍ਹਾਉਣਾ ਵੀ ਆ, ਹੁਣ ਬੱਚੇ ਆਪਾਂ ਪਿੰਡਾਂ ਵਿੱਚ ਰਹਿਣਾ ਪਸੰਦ ਕਰਦੇ ਨਾ ਜਦੋਂ ਫਿਰ ਬੱਚੇ ਥੋੜੇ ਵੱਡੇ ਹੋ ਜਾਂਦੇ ਆ ਨਾ, ਉਹਨਾਂ ਨੂੰ ਐਜੂਕੇਸ਼ਨ ਵਾਸਤੇ, ਜੋਬ ਵਾਸਤ ਸ਼ਹਿਰ ਵੱਲ ਮੂਵ ਕਰਨਾ ਹੀ ਪੈਂਦਾ ਵਾ। ਉਹਦੇ ਅਕੋਡਿੰਗ ਸ਼ਹਿਰ ਵਿੱਚ ਫਿਰ, ਜੋਬ, ਫੈਸਿਲਿਟੀ ਜ਼ਿਆਦਾ ਹੈਗੀਆਂ। ਚਊਨਿਟੀਜ਼ ਹੈਗੀਆਂ ਕਿ ਬੱਚੇ ਉੱਥੇ ਜਾ ਸਕਦੇ ਆ।
ਹਾਂ ਉਹੀ ਨਾ
ਹੂੰ, ਇਹ ਚੀਜ਼ ਹੈਗੀ ਹੈ ਕਿ ਤੁਹਾਡੇ ਅਕੋਡਿੰਗ ਕੀ ਚੀਜ਼ ਹੈ ਕਿ ਬੱਚੇ ਜਿਹੜੇ ਪਿੰਡਾਂ ਵਿੱਚ ਆਪਾਂ ਪਾਲਣਾ ਬੱਚਿਆਂ ਨੂੰ, ਸਹੀ ਲੱਗੇਗਾ ਕਿ ਜਾਂ ਸ਼ਹਿਰਾਂ ਵਿੱਚ ਲੱਗੇਗਾ।
ਕੀ ਲੱਗਣਾ
ਬੱਚੇ ਪਾਲਣੇ ਆਪਾਂ ਮਤਲਬ ਕਿ ਬੱਚਿਆਂ ਨੂੰ ਵੱਡਾ ਕਰਨਾ ਸਾਨੂੰ ਪਿੰਡਾਂ ਵਿੱਚ ਸਹੀ ਲੱਗਦਾ ਵਾ, ਕਿ ਜਾਂ, ਸ਼ਹਿਰਾਂ ਵਿੱਚ ਸਹੀ ਲੱਗੇਗਾ।
ਪਿੰਡਾਂ ਉਹ ਤੇ ਪਿੰਡ ਵਿੱਚ ਹੀ ਸਹੀ ਮੈਨੂੰ ਲੱਗਦਾ।
ਹਾਂ। ਸਹੀ ਗੱਲ ਆ।
ਇੱਥੋਂ ਕਰਕੇ ਤੁਸੀਂ ਬਾਅਦ ਵਿੱਚ ਜਦੋਂ ਆਪਣੇ ਪੈਰਾਂ ਤੇ ਸਟੈਂਡ ਹੋ ਜੇ ਵਿਆਹ ਕਰ ਸਕਦਾ ਫੇਰ, ਕਿਉਂਕਿ ਉਹ ਇਕੱਲਾ ਵੀ ਰਹਿ ਸਕਦਾ
ਬਸ ਇਹ ਨਾ ਪਿੰਡਾਂ ਵਿੱਚ ਇਦ ਕਿ ਬੱਚੇ ਵਿੱਚ ਨਾ, ਭਾਈਚਾਰੇ ਦੀ ਭਾਵਨਾ ਆ ਜਾਂਦੀ।
ਨਾਲੇ ਜਿੱਦਾਂ ਦਾ ਮਾਹੌਲ ਅੱਜ-ਕੱਲ੍ਹ ਇਹਦੇ ਵਿੱਚ ਇੱਥੇ ਰਹਿਣਾ ਸਹੀ ਹੈ। ਕਿਉਂਕਿ ਇੱਥੇ ਸਭ ਨੂੰ ਖ਼ਬਰ ਹੁੰਦੀ ਇੱਕ- ਦੂਜੇ ਦੀ ਕੋਈ ਦੱਸ ਵੀ ਦਿੰਦਾ ਤਾ
ਹਾਂਜੀ ਸ਼ ਸ਼ਹਿਰਾਂ ਵਿੱਚ ਇੱਕ ਹਾਂ ਕੰਪ ਟੀਸ਼ਨ ਬੜਾ ਹੋ ਗਿਆ ਗਿਆ ਵਾ ਕੋਈ ਇੱਕ-ਦੂਜੇ ਦੀ ਗੱਲ ਸੁਣ ਖੁਸ਼ ਹੈ ਨੀ ਹਰ ਕੋਈ ਕਹਿੰਦਾ ਕਿ ਮੈਂ ਉਸ ਤੋਂ ਅੱਗੇ ਲੰਘਾ ਉਹ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ। ਅਜੇ ਪਿੰਡਾਂ ਵਿੱਚ ਇਹ ਚੀਜ਼ ਦਾ ਚਾਅ ਹੈਗਾ ਵਾ।
ਹਾਂ। ਇੱਥੇ ਹੈਗਾ ਥੋੜਾ ਬਹੁਤਾ ਇੰਨਾ
ਹਾਂ, ਕਿਉਂਕਿ ਇੰਨਾ ਚੀਜ਼ ਨਹੀਂ ਆਈ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਇਹ ਚੀਜ਼ ਜਿਆਦਾ ਹੋ ਗਈ ਆ।
ਹਮ ਇਹ ਤਾਂ ਹੈ
ਹਮ ਸ਼ਹਿਰੀ ਲੋਕ ਜਿਹੜੇ ਖਾਣ ਪਿੰਡ ਵਿੱਚ ਖੁੱਲੇ ਹੁੰਦੇ ਆ। ਉਹਨਾਂ ਨੇ ਜਿਹੜੀਆਂ ਆਹ ਚੀਜ਼ਾਂ ਹੁੰਦੀਆਂ ਜੀ, ਪੀਜ਼ਾ- ਬਰਗ
ਅਹ ਜੰਕ ਫੂਡ ਜਿਆਦਾ ਖਾਂਦੇ ਨਾ, ਬੱਚੇ ਫੇਰ ਉਹ ਹੈਲਥੀ-ਹੈਲਥੀ ਜੇ ਹੋ ਜਾਂਦੇ ਆ ਤੇ, ਉਹ ਮਤਲਬ ਜਿੰਨੇ ਮਤਲਬ ਪਿੰਡਾਂ ਵਾਲੇ ਬੱਚੇ ਹੁੰਦੇ ਆ
ਹਾਂ, ਜ਼ਿਆਦਾ ਦੇਖਿਓ ਨਾ ਸ਼ਹਿਰਾਂ ਵਾਲੇ ਬੱਚੇ ਅਨ ਹੈਲਥ ਤਹਿਤਹੁੰਦੇ ਕਿਉਂਕਿ ਉਹਨਾਂ ਨੂੰ ਛੋਟੀ ਏਜ ਦੇ ਵਿੱਚ ਹੀ ਕਿੰਨੀਆਂ ਪ੍ਰੋਬਲਮਸ ਲੱਗ ਜਾਂਦੀਆਂ ਵਾ ਆਈ ਸ਼ਾਇਦ ਉਹਨਾਂ ਦੀ ਵੀਕ ਹੋ ਜਾਂਦੀ ਹੈ ਅੰਦਰ ਰਹਿ ਫੋਨ ਚਲਾਉਂਦੇ ਰਹਿੰਦੇ ਆ ਕਿਸੇ ਦੀ ਗੱਲ ਨੀ ਸੁਣਨਾ, ਕਿਸੇ ਨਾਲ ਕਮਿਊਨੀਕੇਟ ਨੀ ਕਰਨਾ ਬਾਹਰ ਜਾ ਕੇ ਤੇ ਪਿੰਡਾਂ ਵਾਲੇ ਬੱਚੇ ਤੁਹਾਨੂੰ ਪਤਾ ਗਲੀ ਜਾਂਦੇ ਕਈਆਂ ਨੇ ਕਮਿਊਨੀਕੇਟ ਕਰ ਲੈਂਦੇ ਆ ਫਿਰਦੇ ਰਹਿੰਦੇ ਆ, ਹਾਂ ਖੁੱਲਾ ਵਾਤਾਵਰਨ ਹੁੰਦਾ ਵਾ, ਜਿਵੇਂ ਹੁਣ ਅੱਜ ਕੱਲ੍ਹ ਦਾ ਮਾਹੌਲ ਆ ਖੇਤਾਂ ਵਿੱਚ ਪਾਣੀ ਛੱਡਿਆ ਵਾ, ਤੇ ਨਿਆਣੇ ਖੇਡਦੇ ਆ, ਤੇ ਮਾਰ ਮਸਤੀ ਕਰਦੇ ਆ ਸ਼ਹਿਰਾਂ ਵਿੱਚ ਇਹ ਚੀਜ਼ ਹੈ ਹੀ ਨਹੀਂ ਬਿਲਕੁਲ
ਇਹ ਹੈ ਹੀ ਨੀ ਤੇ, ਉਹ ਤੇ ਕਹਿੰਦੇ ਵੀ ਮਿੱਟੀ ਲੱਗ ਗਈ ਆ
ਹਾਂ, ਸਹੀ ਗੱਲ, ਉਹ ਬੱਚੇ ਵੀ ਉਵੇਂ ਦੇ ਹੋ ਗਏ ਪੇਰੈਂਟਸ ਤੇ ਚਲੋ ਹੈਗੇ ਪੇਰੈਂਟਸ ਦੇਗੇ ਜਦੋਂ ਬੱਚੇ ਖੇਡ ਕੇ ਜਾਂਦੇ ਆ ਨਾ ਪੇਰੈਂਟਸ ਉਹ ਉਸ ਤੋਂ ਜ਼ਿਆਦਾ ਪੋਜੈਸਿਵ ਹੋ ਜਾਂਦੇ ਆ
ਆਹ, ਕੀ ਕਰਕੇ ਆ ਗਏ? ਸਹੀ ਗੱਲ ਆ। ਹੁਣ ਤੇ ਵੈਸੇ ਕਾਫ਼ੀ ਜ਼ਿਆਦਾ ਹੁਣ ਬੱਚਿਆਂ ਦਾ ਮਾਹੌਲ ਜ਼ਿਆਦਾ ਪਿੰਡਾਂ ਵਾਲੇ ਬ ਬੱਚਿਆਂ ਵਰਗੇ ਸਗੋਂ ਬੱਚੇ ਹੁਣ ਪਿੰਡਾਂ ਦੀ ਲਾਈਫ ਜ਼ਿਆਦਾ ਵਧੀਆ ਮੈਨੂੰ ਲੱਗਦਾ ਉਹ ਪਸੰਦ ਕਰਦੇ
ਵੀ ਹੁੰਦੇ ਐ ਕਿ ਉਹਨਾਂ ਨੇ ਏਡਾ ਕੁਛ ਖਾਸ ਚੀਜ਼ਾਂ ਜ਼ਿਆਦਾ ਇੰਨੀ ਪਤਾ ਨਹੀਂ ਹੁੰਦਾ ਕਿ ਬਾਹਰ ਚੀਜ਼ਾਂ ਕਿਵੇਂ ਦੀਆਂ? ਕਿ ਆਪਾਂ ਉਹਨਾਂ ਨੂੰ ਚੀਜ਼ ਦੇਵਾਂਗੇ ਅਤੇ ਉਹ ਬੱਚੇ ਫਿਰ ਹੀ
ਫੇਰ ਹੀ ਖਾਣਗੇ ਹਾਂ।
ਸ਼ਹਿਰਾਂ ਵਾਲੇ ਬੱਚੇ ਤੁਹਾਨ ਪਤਾ ਕਿਤੇ ਬਾਹਰ ਜਾਣ ਤੇ ਉਹਨਾਂ ਨੇ ਪੀਜ਼ਾ ਬਰਗਰ ਉਹਨਾਂ ਲਈ ਨੋਰਮ ਉਦੀ ਚੀਜ਼ ਆ ਕਿ ਹਾਂ ਪੇ ਖਾ ਕੇ ਹੀ ਜਾਣਾ
ਸਾਡੇ ਤੇ ਇਹੀ ਆ ਵੀ ਖਾਣ ਮੈ ਨਾ ਵੀ ਰੋਟੀ ਜਿਆਦਾ ਟਾਇਮ
ਹਾਂ ਕਿਉਕਿ ਜਿਹੜਾ ਘਰ ਦਾ ਭੋਜਨ ਆ ਘਰ ਦੀ ਦਾਲ ਰੋਟੀ ਸਿੰਪਲ ਰੋਟੀ ਖਾਣ ਬੱਚੇ ਚ ਸਭ ਤੋਂ ਬੈਸਟ ਆ।
ਸਭ ਤੋਂ ਬੈਸਟ ਉਹੀ ਨਾ
ਕਿਉਂਕਿ ਉਹ ਚੀਜ਼ ਵੀ ਚਲੋ ਬੱਚੇ ਖਾਂਦੇ ਕਈ ਵਾਰ ਲੈ ਕੇ ਵੀ ਆਈ ਦੀ ਇਹ ਚੀਜ਼ ਉਹ ਕਦੀ-ਕਦੀ।
ਹਾਂ ਕਦੀ-ਕਦੀ। ਤਾਂ ਸਹੀ ਹੈ। ਕਿਉਂਕਿ ਉਹ ਤੁਹਾਡੀ ਫੇਰ ਇੰਨਾ ਬੋਡੀ ਤੇ ਇਫੈਕਟ ਵੀ ਨਹੀਂ ਕਰਦੀ।
ਮਨ ਹੁੰਦਾ ਬੱਚਿਆਂ ਦਾ ਕਿ ਆਪਾਂ ਉਹ ਚੀਜ਼ ਖਾਈਏ ਦੂਸਰੇ ਬੱਚੇ ਖਾਂਦੇ ਆ ਚਲੋ ਕਦੇ ਲੈ ਕੇ ਵੀ ਦੇਈ ਦੀ ਆ ਪਰ ਜ਼ਿਆਦਾ। ਤਾਂ ਸਾਡਾ ਪ੍ਰੈਫਰੈਂਸ ਆਪਾਂ ਇਹੀ ਦਿੰਦੇ ਹਾਂ ਕਿ ਆਪਾਂ ਬੱਚਿਆਂ ਨੂੰ ਸਿੰਪਲ ਰੋਟੀ ਦਾਲ ਫੁਲਕਾ ਖਿਲਾਈਏ ਜੋ ਘਰ ਦੀ
ਹੁਣ ਜਿੱਦਾਂ ਸਕੂਲ ਜਾਂ ਮਤਲਬ ਬੱਚੇ ਜਾਂਦੇ ਹਨਾ ਸ਼ਹਿਰ ਦੇ ਵਿੱਚ ਜਾਂਦੇ ਆ ਤੇ ਉਹਨਾਂ ਜ਼ਿਆਦਤਰ ਮਤਲਬ ਜ਼ਿਆਦਾ ਬੱਚੇ ਜਿਹੜੇ ਸ਼ਹਿਰਾਂ ਵਾਲੇ ਉਹ ਆਪਣੇ ਮਤਲਬ ਲੰਚ ਦੇ ਵਿੱਚ ਜ਼ਿਆਦਾ ਉਹਨਾਂ ਦਾ ਫਾਸਟ ਫੂਡ ਹੀ ਹੁੰਦਾ ਕੋਈ ਫੈਂ ਫਰੈਂਚ ਫਰਾਈਜ਼ ਕੋਈ ਮੈਗੀ ਲਿਆਂਦਾ ਇਹ ਥੋੜ੍ਹੀ ਹੁੰਦਾ ਸਾਡੇ ਬੱਚੇ ਹੁਣ ਰੋਟੀ ਰੋਟੀ ਲੈ ਕੇ ਜਾਂਦੇ ਫਿਰ ਬੱਚੇ ਇਸ ਚੀਜ਼ ਦਾ ਵੀ ਆਰਗੂਮੈਂਟ ਕਰਦੇ ਆ ਵੀ ਉਹ ਬੱਚੇ ਪਾਸਤਾ ਲੈ ਕੇ ਆਉਂਦੇ ਉਹ ਬੱਚੇ ਇੱਦਾਂ ਕਰਦੇ ਆ ਸਾਨੂੰ ਤੁਸੀਂ ਰੋਟੀ ਦੇ ਦਿੰਦੇ
ਹਾਂ ਸਹੀ ਗੱਲ ਮੇਰੀ ਬੇਟੀ ਵੀ ਇਵੇਂ ਕਰਦੀ ਸਕੂਲ ਜਾਂਦੀ ਆ ਨਾ ਮੈਨੂੰ ਨਾਨਕੇ ਦੱਸ ਕਿ ਮੰਮਾ ਉਹ ਇੰਨਾ ਵਧੀਆ ਵਧੀਆ ਖਾਣਾ ਲੈ ਕੇ ਆਉਂਦੇ ਤੁਸੀਂ ਸਾਨੂੰ ਸਿੰਪਲਦਾਰ ਰੋਟੀ ਦਿੰਦੇ ਹੋ ਕਿਉਂਕਿ ਬੱਚੇ ਦੇ ਮਨ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਕਿ ਉਹ ਬੱਚੇ ਇਹ ਚੀਜ਼ਾਂ
ਹਾਂ ਇਹ ਚੀਜ਼ਾਂ ਖਾ ਰਹਾ ਆਪਾਂ ਨੀ ਖਾ ਰਹੇ ਤੇ ਊਹੀ ਨਾ
ਉਹਨਾਂ ਨੂੰ ਇਹ ਨੀ ਪਤਾ ਕਿ ਸਾਡੀ ਹੈਲਥ ਵੱਧ ਦੀ ਕੀ ਇਹਦਾ ਬੈਨੀਫਿਸ਼ਲ ਆ ਕੀ ਸਾਡੇ ਲਈ ਨੁਕਸਾਨਦਾਇਕ ਆ ਬੱਚਿਆਂ ਨੂੰ ਨਹੀਂ ਪਤਾ ਉਹ ਪੇਰੈਂਟਸ ਹੀ ਉਹਨਾਂ ਨੂੰ ਗਾਈਡ ਕਰਨਗੇ ਤੇ ਉਹ ਨੂੰ ਪਤਾ ਤਾਂ ਲੱਗੇਗਾ ਨਾ ਹਾਂ ਚਲੋ ਇਹ ਚੀਜ਼ ਵਧੀਆ ਚਲੋ ਸਾਰੇ ਇੱਕ ਨੂੰ ਧਿਆਨ ਦੇਣਾ ਚਾਹੀਦਾ ਆਪਸ ਆਪਣੇ ਬੱਚਿਆਂ ਵੱਲ ਆਪਣੀ ਜ਼ਿੰਦਗੀ ਵੱਲ ਕਿਉਂਕਿ ਬੱਚੇ ਕਿਵੇਂ ਸਰਵਾਈਵ ਕਰਨ ਕੀ ਕਰਨ ਹਨਾ ਸ਼ਹਿਰਾਂ ਦੇ ਤੇ ਪਿੰਡਾਂ ਦੀ ਲਾਈਫ ਜਿਹੜੀ ਆਲਮੋਸਟ ਮਤਲਬ ਕਿ ਕੰਪੇਰੀਜ਼ਨ ਕਰੀਏ ਤੇ ਦੋਵੇਂ ਲਾਈਫ ਵਧੀਆ ਵਾ ਕੋਈ ਜੋਬ ਦੀ ਫੈਸਿਲਿਟੀ ਵਧੀਆ ਕਈਆਂ ਦੀ ਜਗ੍ਹਾ ਤੇ ਹੈਲਥ ਫੈਸਿਲਟੀਸ ਹੈਗੀ ਆ ਪਿੰਡਾਂ ਵਿੱਚ ਕਿ ਬੱਚਿਆਂ ਦੀ ਹੈਲਥ ਵਧੀਆ ਰਹਿੰਦੀ ਆ ਕਿ ਜ਼ਿਆਦਾਤਰ ਬੱਚੇ ਬਿਮਾਰ ਨਹੀਂ ਵੀ ਹੁੰਦੇ ਹੈਗੇ ਇਹ ਚੀਜ਼ਾਂ ਤੋਂ ਬਚਿਆ ਇਹ ਚੀਜ਼
ਹਾਂਜੀ- ਹਾਂਜੀ
ਹਾਂ, ਚਲੋ ਠੀਕ ਆ ਜੀ। ਓਕੇ ਜੀ, ਬਾਏ ਫਿਰ
ਓਕੇ ਬਾਏ- ਬਾਏ
ਹ